ਹੈਲੋ।
ਹੈਲੋ, ਹਾਂਜੀ।
ਸਸ ਰੀ ਅਕਾਲ ਜੀ, ਕੀ ਹਾਲ ਚਾਲ
ਵਧੀਆ, ਤੁਸੀਂ ਸੁਣਾਓ ਕਿਵੇਂ ਹੋ। ਹੋਰ ਕੁਛ ਨੀ ਬਸ ਲੰਚ ਕਰਕੇ ਹਟੇ ਸੀ ਹੁਣੇ
ਅੱਛਾ, ਬੜੀ ਜਲਦੀ ਕਰ ਲਿਆ ਲੰਚ।
ਹਾਂਜੀ, ਬਸ ਸਵੇਰੇ ਜਲਦੀ ਕਰ ਲੈਂਦੇ ਆ ਨਾ।
ਅੱਛਾ -ਅੱਛਾ।
ਹਾਂਜੀ ਕੁਛ ਤਾਂ ਜੋਬ ਕਰ ਰਹੀ ਹੈ, ਜਿਵੇਂ ਬਸ ਲੰਚ ਫਿਕਸ ਹੁੰਦਾ ਹੈ ਤੇ ਕਰਨਾ ਹੀ ਪੈਂਦਾ ਹੈ।
ਹਾਂਜੀ, ਹਾਂਜੀ ਹੋਰ।
ਕਰ ਰਹੇ ਹੋ।
ਬਸ ਮੈਂ ਤਾਂ ਹੁਣ ਲੰਚ ਮੈਂ ਹੁਣੇ ਬਣਾ ਕੇ ਹਟੀ ਆ।
ਕੀ ਬਣਾਇਆ ਅੱਜ।
ਅੱਜ ਮੈਂ ਨਮਕੀਨ ਚਾਵਲ ਬਣਾਏ ਨੇ ਆ।
ਚਲੋ ਵਧੀਆ। ਵਧੀਆ ਵਧੀਆ ਇਹ ਤਾਂ ਬਹੁਤ ਸਵਾਦ ਲੱਗਦੇ ਆ ਦਈ ਨਾ ਤੇ ਲੱਸੀ ਥੀ ਨਾਲ।
ਹਾਂਜੀ ਬਸ ਗਰਮੀ ਚ' ਇਹੀ ਕੁੱਝ ਚੱਲਦਾ ਹੈ।
ਹਾਂ ਹਾਂ ਇਹ ਤਾਂ ਹੈ ਹਲਕਾ ਫੂਡ। ਕਾਹਦੇ ਨਾ ਸੀ ਫੇਰ।
ਹੋਰ ਸੁਣਾਓ।
ਬਸ ਠੀਕ ਨੇ ਹੋਰ ਘਰ ਪਰਿਵਾਰ ਠੀਕ ਨੇ ਤੁਹਾਡਾ ਸਾਰਾ।
ਤੁਸੀਂ ਦੱਸੋ।
ਬਸ ਸਭ ਵਧੀਆ ਨੇ ਹੋਰ।
ਹੋਰ ਤੁਸੀਂ ਦੱਸੋ ਕੀ ਕਰ ਰਹੇ ਹੋ ਅੱਜ ਕੱਲ, ਕੀ ਕਹਿ ਰਹੇ ਔ।
ਵੈਦਰ ਕਿੱਦਾਂ ਦਾ ਉੱਧਰ,
ਬਸ, ਵੈਦਰ ਤਾਂ ਖਰਾਬ ਹੀ ਚੱਲ ਰਿਹਾ ਅੱਜ ਕੱਲ ਅੱਜ ਫੇਰ ਇੰਨੀ ਧੁੱਪ ਹੈੈਗੀ ਇੰਨੀ ਗਰਮੀ ਹੋਈ ਪਈ ਹੈ।
ਕੱਲ ਮੀਂਹ ਪਿਆ ਸਵੇਰੇ ਹਾਂ ਅੱਜ
ਤੇ, ਸਰਕਿਟ ਹੋ ਗਿਆ ਸਾਰਿਆਂ ਦੀ ਲਾਈਟ ਚਲੀ ਗਈ, ਰਾਤੀ ਉਹ ਸਿਆਪਾ ਪਿਆ ਰਾਤ ਪੂਰਾ।
ਰੀ ਹੋਣੀ ਹੋਰ ਵੀ,
ਹੋਰ ਬਹੁਤ ਗਰਮੀ ਸੀ। ਨਾ ਬੰਦਾ ਕਿੱਥੇ ਜਾਣ ਵਾਲਾ ਨਾ ਕੁਛ, ਦਾ ਬੰਦਾ ਕਿੱਥੇ ਜਾਣ ਵਾਲਾ
ਕੁਛ ਕਰਨ ਦਾ ਵੀ ਤਾਂ ਨੀ ਮਨ ਕਰਦਾ ਨਾ।
ਹੂੰ, ਨਾਲ ਤਾਂ ਸਾਡੇ ਇੱਥੇ ਦਾ ਸ਼ੁਕਰ ਚਲੋ, ਮੈਂ ਤਾਂ ਖੁਦ ਮੈਂ ਨਾ ਬਾਹਰ ਹੀ ਸੀ, ਜਿਸ ਟਾਈਮ ਤੇ ਹੋਇਆ ਤੇ ਮੈਂ ਦੇਖ ਲਿਆ ਮੈਂ ਫਟਾਫਟ ਐਮ ਸੀ ਵੀ ਡਾਊਨ ਕਰਤੀ ਸੀ, ਮੈਂ ਕਿਹਾ ਚੱਲ ਦੇਖਦੇ ਆ ਜਿਸ ਟਾਈਮ ਆ ਕਰਾਂਗੇ। ਉਹ ਅਚਨਾਕ ਕਰੰਟ ਡਾਇਰੈ ਜਿਸ ਟਾਈਮ ਔਨ ਹੋਇਆ। ਉਹ ਕਰੰਟ ਇੰਨੀ ਤੇਜ਼ ਆਇਆ ਕਿ ਸਾਡੇ ਇੱਥੇ, ਕਈਆਂ ਦਾ, ਸਮਾਨ ਉੱੜਏ ਕਈਆਂ ਦੇ ਏਸੀ ਦੇ ਕੰਡੈਂਸਰ ਉੱਡ ਗਏ ਨੇ। ਕਈਆਂ ਦੇ ਬਲਬ ਉੱਡ ਗਏ, ਨੇ ਮੈਂ ਕਿਹਾ ਚੱਲ ਸ਼ੁਕਰ ਸਹੀ ਟਾਈਮ ਤੇ ਬੰਦ ਤਾਂ ਕਰਤਾ।
ਐ ਤਾਂ ਹੈ। ਕੁਛ ਨੀ ਪਤਾ ਹੁੰਦਾ ਨਾ ਜਲਾਈ ਤੇਜ਼ ਆ ਰਹੀ ਹੈ ਜਾਂ ਨਹੀਂ।
ਉਹੀ ਤੇ
ਹਾਂਜੀ ਹਾਂਜੀ, ਹੋਰ ਘਰ ਪਰਿਵਾਰ ਸਭ ਕਿੱਦਾਂ
ਸਭ ਵਧੀਆ ਕਿਸ ਨੇ ਆਪਣੇ ਕੰਮਾਂ ਕਾਰਾਂ ਤੇ ਸਾਰੇ
ਹੂੰ ਹੂੰ ਠੀਕ ਆ ਠੀਕ ਆ। ਇਕ ਤਾਂ ਗਰਮੀ ਇਨੀ ਐ ਨਾ ਬਸ ਵੇਖਦੇ ਕਿੱਥੇ ਘੁੰਮਣਾ ਹੱਲੇ ਤਾਂ ਕੋਈ ਪਲੈਨ ਨਹੀਂ ਐ ਅ
ਓ ਤਾ
ਤੁਸੀਂ ਕਿੱਥੇ ਜਾਣਾ।
ਅਸੀਂ ਹੱਲੇ ਇੱਥੇ ਮਸੂਰੀ ਦਾ ਸੋਚ ਰਹੇ ਸੀ ਹੱਲੇ ਤੇ
ਅੱਛਾ ਅੱਛਾ ਅੱਛਾ ਠੀਕ ਨੇ ਉਹ ਵੀ
ਹੂੰ ਕਿਉਂਕਿ ਨੇੜੇ ਦੇ ਨੇੜੇ ਹੈਗਾ। ਨਾਲੇ ਮੌਸਮ ਵੀ ਠੀਕ ਹੈਗਾ ਉੱਧਰ ਵੀ ਨਾ ਤੇ ਇੱਥੇ ਐ ਈ ਹੈ। ਵੀ ਆਪਾਂ ਦੋ ਇੱਕ ਦਿਨ ਜਾ ਕੇ ਅਗਲੇ ਦਿਨ ਵਾਪ ਸਾਂਝੀਏ ਉਹ ਵੀ ਹੋਜੇਗਾ। ਜਿਆਦਾ ਲੰਬਾ ਟਰਿਪ ਬਣਾਉਣ ਦੀ ਵੀ ਲੋੜ
ਹੂੰ ਹੋਰ
ਹੋਰ ਬਸ ਕੁਛ ਕੁਛ ਨੀ ਤੁਸੀਂ ਦੱਸੋ
ਬਸ ਠੀਕ ਨੇ ਯਾਰ
ਹੋਰ ਦੱਸੋ ਤੁਸੀਂ ਕੀ ਕਰਦੇ ਪਏ ੳ ਕੀ ਕਰਨਾ ਅੱਗੇ ਕੀ, ਕਰਨਾ ਹੈ। ਕੁਛ ਪਲੈੱਨ
ਹਾਂ। ਬੱਸ ਮੈਂ ਹਲੇ ਨਾ, ਬ ਨਾ ਵਗੈਰਾ ਕਰਿਆ ਸੀ, ਉਸ ਤੋਂ ਬਾਅਦ ਮੈਂ ਰੋਟੀ ਬਣਾਈਏ ਹੁਣ ਮੈਂ, ਕੁਛ ਨੀ ਕਰਨਾ ਹੁਣ, ਮੈਂ ਵੇਟ ਚਿਰਨ ਕਰਦੇ ਆਣਗੇ ਫੇਰ ਮੈਂ, ਰੋਟੀ ਦੇਵਾਂਗੀ ਉਹਨਾਂ ਨੂੰ ਬਣਾ ਕੇ। ਕੀ ਪਾ ਜਿਹੜੇ ਚਾਵਲ ਖਾਣਗੇ ਤੇ,
ਕੀ ਬਣਾਇਆ ਫਿਰ ਤੁਸੀਂ? ਕੀ, ਬਣਾਓਗੇ ਸ਼ਾਮੀ?
ਸ਼ਾਮੀ, ਮੈਂ ਸੋਚ ਰਹੀ ਹਾਂ, ਚਾਅ ਨਾਲ ਫਰੈਂਚ- ਫਰਾਈਜ਼ ਬਣਾ ਲਾ।
ਠੀਕ ਹੈ- ਠੀਕ ਕਿੱਦਾਂ ਬਣਾਂਦੇ ਤੁਸੀਂ?
ਬਸ ਜਿਵੇਂ ਸਿੰਪਲ, ਆਪਾਂ ਆਲੂ ਨੂੰ ਜਿਵੇਂ ਧੋ ਕੇ ਕੱਟ ਲੋੋ‌। ਤੇ, ਛੋਟੇ-ਛੋਟੇ ਪੀਸ ਓਦੇ, ਜਿਵੇਂ ਫਰਾਈਜ਼ ਵਾਂਗੂ ਕੱਟ ਕੇ ਨਾ ਪਾਣੀ ਚ ਪਾ ਕੇ ਰੱਖ ਦੋ, ਦਸ-ਪੰਦਰਾਂ ਮਿੰਟ ਫੇਰ, ਉਹ ਵਾਈਟ-ਵਾਈਟ ਉਹਦਾ ਸਾਰਾ ਪਾਨੀ ਪਾਓ, ਵਾਪਿਸ ਆ ਜਾਂਦਾ। ਬਾਹਰ ਆ ਜਾਂਦਾ ਪਾਣੀ ਦੇ ਵਿੱਚ। ਫੇਰ ਉਹਨੂੰ ਧੋ ਲੋ, ਫੇਰ ਉਸ ਤੋਂ ਬਾਅਦ, ਉਹਨੂੰ ਮੈਂ ਤਾਂ ਜਿਵੇਂ ਨਾ ਕੋਟ ਕਰ ਦੇਣੀ ਹ ਉਹਨੂੰ ਨਾ, ਜਿਵੇਂ ਕੋਨ ਸਟਾਰਚ ਹੁੰਦਾ ਨਾ। ਉਸ ਚ ਤਾਂ ਫਿਰ ਕ੍ਰਿਸਪੀ ਜੇ ਬਣਦੇ ਨੇ ਪਰ ਫਿਰ, ਉਹਦੇ ਵਿੱਚ ਕਰਕੇ ਤੇ ਤੇਲ ਚ ਇੱਕ ਵਾਰ ਪਾ ਕੇ ਉਹਨੂੰ ਅੱਧੇ, ਮਤਲਬ ਕੱਚੇ ਜੇ ਹੋਣ ਨਾ, ਤਾਂ ਹੀ ਉਹਨੂੰ ਕੱਢ ਲੋ। ਬਾਰ ਫੇਰ ਉਹਨੂੰ ਦੁਬਾਰਾ ਡਬਲ ਫਰਾਈ ਕਰੋਗੇ ਨਾ, ਤਾਂ ਇੰਨੇ ਵਧੀਆ ਬਣਦੇ ਨੇ ਨਾਲ ਅਪਣੀ ਚਟਨੀ ਬਣਾ ਲਓ। ਕੋਈ ਸੀ ਵੀ ਨੀਂ ਤੇ ਕੈਚਅਪ ਤਾਂ ਆਉਂਦੇ ਈਏ
ਠੀਕ ਹੈ।
ਹਾਂਜੀ, ਹਾਂਜੀ ਤੁਸੀਂ ਦੱਸੋ, ਤੁਸੀਂ ਕੀ ਕਰੋਗੇ?
ਹੁਣ ਤਾਂ ਬਸ ਬੈਠੇ ਨੇ। ਸ਼ਾਮੀ ਦਾ ਵੇਖਾਂਗੇ ਕੀ ਬਣਾਏਂਗੇ, ਪੁੱਛੇਗੀ ਕੀ ਖਾਏਂਗੇ ਤਾਂ ਫੇਰ ਹੀ ਦੇਖਾਂਗੀ। ਇੱਦਾਂ ਜੇਵੇੈਂ ਕੁੱਛ ਬਣਾ ਕੇ ਰੱਖਤਾ, ਫਿਰ ਮੂੰਹ ਮਾਰਦੇ ਇਹ ਨੀਂ ਖਾਣਾ ਅਸੀਂ, ਨੀੱਂ ਖਾਣਾ ਅਸ
ਸਭ ਦਾ ਏਹੀ ਹਾਲ ਐ। ਹੋਰ, ਤੂੰ ਦੁਪਹਿਰੇ ਕੀ ਬਣਾਇਏ ਸੀ?
ਮੈਂ ਰੋਸਤੇਡ ਚਣੇ ਖਾਦੇ ਸੀ
ਅੱਛਾ ਐ ਦੇ ਨਾਲ ਹੋ ਗਿਆ ਤੁਹਾਡਾ ਲੰਚ? ਅੱਛਾ।
ਹਂ, ਹਂ ਡਾਈਟ ਤੇ ਚੱਲ ਰਹੇ ਨਾ ਅਸੀ
ਅੱਛਾ ਅੱਛਾ।
ਕਰਕੇ
ਹਂ ਹਂ
ਹਂ
ਹੋਰ ਦੱਸੋ ਤੁਸੀਂ।
ਬਸ ਯਾਰ ਵਧੀਆ ਕੋਈ ਨਾ ਆਵਾਂਗੇ ਮਾਰਾਂਗੇ ਚੱਕਰ।
ਹਾਂਜੀ ਜ਼ਰੂਰ ਮੈਂ ਤਾਂ ਸੋਚ ਹੀ ਰਹੀ ਸੀ? ਮੈਂ ਤੁਹਾਨੂੰ ਫੋਨ ਕਰਾਂ। ਉਹ ਇਚੇ ਤੁਆਡਾ ਫੋਨ ਆਈ ਗਿਆ।
ਚਲੋ ਠੀਕ ਨੇ।
ਹਂ
ਚਲੋ ਮੈਂ ਕਿਹਾ ਵਧੀਆ ਤੁਸੀਂ ਯਾਦ ਕੀਤਾ ਮੈਨੂੰ।
ਹਾਂਜੀ। ਹੋਰ ਤੁਸੀਂ ਕੀ ਕਰ ਰਹੇ ਹੋ? ਅੱਜ ਕੱਲ।
ਕੁਛ ਨੀਂ ਬਸ ਜੋਬ ਕਰ ਰਹੀ ਆਂ ਮੈਂ ਹੋਰ ਕੀ ਕਰਨਾ ਐ
ਕਿਹੜੀ ਜੋਬ ਕਰ ਰਹੇ ਹੋ?
ਬਸ ਘਰੇ ਬੈਠੇ।
ਅੱਛਾ।
ਹਾਂਜੀ
ਖਾਇਆ ਕਿ?
ਹਾਂ ਇਹ ਤਾਂ ਹੈ ਪਹਿਲਾਂ ਘਰ ਦਾ ਕਰੋ ਫੇਰ ਜੋਬ ਕਰੋ ਫੇਰ ਬਾਹਰ ਦਾ ਕਰੋ ਇਹੀ ਕੰਮ ਰਹਿ ਗਏ ਨੇ ਬਸ। ਹਮ ਇਹ ਮੁੰਡਿਆਂ ਦਾ ਸਹੀ ਹੈ ਯਾਰ ਉਹਨਾਂ ਨੂੰ ਤਾਂ ਬਾਹਰ-ਬਾਹਰ ਦਾ ਕਰਨਾ। ਪੰਡ ਵ
ਹਮ ਖੁਦ ਲੇ ਜਾਣਾ ਸੀਗਾ ਮੇਰੀ ਹਲੇ ਜੋਬ ਦੀ ਹੋ ਗਿਆ ਇੰਟਰਵਿਊ ਹੋ ਗਿਆ। ਬਸ ਉਹਦੇ ਵਿੱਚ ਜਾਣਾ ਸੀ ਵਧੀਆ ਗਿਆ ਹੋਗੀ ਸਿਲੈਕਸ਼ਨ ਤੇ ਉਹਨਾਂ ਨੇ ਕਿਹਾ ਵੀ ਤਰੀਕ ਤੋਂ ਜੁਆਇਨ ਕਰ ਲੈਣਾ ਤੇ ਮੈਂ ਕਿਹਾ ਕਰਾਂਗੀ ਉਹ ਮੇਰਾ ਹੁਣ ਫਿਰ ਕੱਲ ਤੋਂ ਮੇਰੀ ਤਬੀਅਤ ਨੀ ਥੋੜ੍ਹੀ ਠੀਕ ਸੀ। ਫਿਰ ਮੈਂ ਫੋਨ ਕਰਤਾ ਉਹਦੀ ਐਚ ਆਰ ਨੂੰ ਮੈਂ ਕਿਹਾ ਮੇਰੀ ਤਬੀਅਤ ਨੀ ਠੀਕ ਮੈਂ ਨੀ ਕੱਲ ਕਰ ਰਹੀ ਜੋਆਇਨ ਫੇਰ ਉਹ ਚਲੋ ਜਾਣਕਾਰੀ ਸੀ ਉਹ ਕਹਿੰਦੀ ਚੱਲ ਕੋਈ ਨਾ ਦੋ ਤਿੰਨ ਦਿਨ ਤੇ ਕਰ ਲਈ ਤੂੰ ਆਪਣੇ ਹਿਸਾਬ ਨਾਲ ਮੈਂ ਕਿਹਾ ਚਲ ਠੀਕ ਹੈ। ਮੈਂ ਕਿਹਾ ਇਹ ਸ਼ੁਕਰ ਹੈ ਰਿਸ਼ਤੇਦਾਰੀਆਂ ਚ ਕੰਮ ਕਰਨੇ ਦਾ ਇਹ ਫਾਇਦਾ ਹੁੰ
ਹਾਂ ਜੀ ਹਾਂਜੀ।
ਨਾਲੇ ਬਸ ਮੈਂ ਉਹ ਵੀ ਐਵੇਂ ਹੀ ਹੁੰਦਾਂ ਨਾ, ਵੀ ਇੱਕ ਤੇ ਐਨੀ ਗਰਮੀ ਪੈ ਰਹੀ ਹੈ ਬਾਰ। ਬੰਦਾ ਬਾਹਰ ਕਰੇਗਾ ਵੀ ਕੀ ਜਾ ਕੇ, ਮੇਰਾ ਤਾਂ ਦਿਲ ਹੀ ਨਹੀਂ ਕਰਦਾ ਬਾਹਰ ਜਾਣ ਦਾ।
ਆ ਸੀ ਦੋ ਦਿਨ ਦਾ ਫਿਰ ਹੁਣ ਖ਼ਰਾਬ ਹੋ ਗਿਆ ਅੱਜ। ਫੇਰ ਮੋੜ ਤੋਂ ਧੁੱਪ ਚੜ੍ਹ ਗਈ ਆ।
ਉਹੀ ਤਾਂ ਯਾਰ ਯਾਰ ਗਰਮੀ ਹੈਗੀ ਆ, ਬੰਦਾ ਏ ਸੀ ਦੇ ਬਿਨਾਂ ਬੈਠ ਨਹੀਂ ਸਕਦਾ, ਬਾਹਰ ਜਾਏਗਾ ਬੰਦਾ ਫੇਰ ਉਹਨੂੰ ਗਰਮ ਸਰਦ ਹੋ ਜਾਏਗਾ ਫੇਰ ਬੈਠੇ ਰਹੋ।
ਹੋਰ ਦੱਸੋ
ਹੋਰ ਤਾਂ ਬੱਸ ਜੀ ਕੁਛ ਨੀ। ਬਸ ਸੋਚ ਹੀ ਰਹੇ ਸੀ ਅਸੀ ਆਵਾਂਗੇ ਜ਼ਰੂਰ।
ਫਿਰ ਚੱਲਦੇ ਹਾਂ, ਇੱਥੇ ਬਹੁਤ ਇਤਿਹਾਸਿਕ ਜਗ੍ਹਾ ਹੈ ਸਾਡੇ ਗੁਰਦੁਆਰੇ ਚ ਏ ਨਾ ਹਾਂਜੀ
ਬਸ ਆਪਾਂ ਚੱਲਾਂਗੇ ਮੈਂ ਆਵਾਂ ਮੈਂ ਸੋਚ ਰਹੀ ਸੀ ਅਲੇ ਪਤਾ, ਬਸ ਇਹੀ ਸੋਚ ਰਿਹਾ ਉਹਨਾਂ ਦਾ ਮੈਂ ਕਿਹਾ ਪਹਿਲੇ ਜਿੱਥੇ ਘੁੰਮਣ ਜਾਣਾ ਨਾ ਹਫ਼ਤੇ ਵਿੱਚ ਹੋ ਆਵਾ, ਅਗਲੇ ਹਫ਼ਤੇ ਤੋਂ ਫਿਰ ਜੁਆਇਨ ਕਰਨਾ ਫਿਰ ਕਿੱਥੇ ਜਾ ਹੋਣਾ।
ਹਾਂ, ਇਹ ਤਾਂ ਹੈ ਬਸ ਸਾਡੇ ਵੀ ਹੁਣ ਆਫ ਹੋਣਗੇ ਦੇਖੋ ਕਦੋਂ ਬੱਚਿਆਂ ਦੇ ਫਿਰ ਸਕੂਲ ਖੁੱਲ ਜਾਣੇ। ਅਗਲੇ ਮਹੀਨੇ ਤੋਂ
ਬਸ ਐਈ ਕਦੀ ਸਕੂਲ ਬਸ ਐਹੀ ਟਾਈਮ ਖ਼ਰਾਬ ਚੱਲ ਰਿਹਾ ਹੁੰਦਾ, ਵਿੱਚ ਸ਼ਡਿਊਲ ਈ ਨਈ ਬੈਠਦਾ ਕਿਸੇ ਦਾ।
ਬਿਲਕੁਲ ਸਹੀ ਗੱਲ ਏ, ਉਈਉ ਬੱਚੇ ਘਰ ਆਂਦੇ ਨੇ ਫਿਰ ਤਾਂ ਕੋਈ ਕੰਮ ਵੀ ਨੀ ਹੋ ਪਾਉਂਦਾ, ਨਾ ਬੰਦਾ ਨਿਕਲ ਪਾਂਦਾਏ ਕਿਤੇ। ਸ਼ਾਮ ਦਾ ਟਾਈਮ ਹੁੰਦਾ ਥੋੜ੍ਹਾ ਟਾਈਮ ਚਲੋ ਬੰਦਾ ਨਿਕਲ ਜਾਂਦਾ ਸ਼ਾਮੀ ਬਟ ਬੱਚਿਆਂ ਦੀ ਡਿਮਾਂਡਾਂ ਈ ਪੂਰੀਆਂ ਹੁੰਦੀਆਂ, ਐ ਬਨਾਓ, ਉਹ ਬਨਾਉ।
ਸਹੀ ਗੱਲ ਏ, ਇੱਕ ਤਾਂ ਇਹਨਾਂ ਦੇ ਫੈਲੇ ਅਪ ਆਪਨੇ ਕੰਮ ਕਰੋ, ਆਪਨੇ ਪ੍ਰੋਜੈਕਟ ਆਪਣੇ ਬਨਾਉ, ਫੇਰ ਹੁਨ ਇਹਨਾਂ ਦੇ ਬਨਾਉ। ਮੇਰੀ ਚਾਚੀ ਦਾ ਮੁੰਡਾ ਨਾ, ਰੋਜ਼ ਆ ਜਾਂਦਾ ਏ ਦੀਦੀ। ਦੀਦੀ। ਯੇ ਬਨਾ ਦੋ, ਮੈਂ ਕਿਹਾ ਦੀਦੀ ਤੇਰੀ ਵਿਹਲੀ ਐ ਬਸ। ਜਦੋਂ ਮਰਜ਼ੀ ਆ ਜਾਏਗਾ ਦੀਦੀ।
ਹੋਓ ਭੈਣਾ ਤਾਂ ਕਮ ਈ ਏ।
ਹਾਂ, ਨਹੀਂ ਮੈਂ, ਮੈਂ ਤਾਂ ਨਾ ਆਪਨੇ ਜਿਹੜੇ ਸਾਡੇ ਮੇਰੇ ਭੂਆ ਦਾ ਮੁੰਡਾ ਵਗੈਰਾ ਨੇ ਨਾ ਉਹਨਾਂ ਦਾ ਵੀ ਕਦੀ ਕੰਮ ਨੀ ਕੇਰੇਆ ਮੈਂ। ਉਹ ਮਤਲਬ ਵੱਡੇ ਨੇ ਸਾਡੇ ਤੋਂ ਨਾ ਆਪਾਂ ਸਾਡੇ ਇਚ ਤੇ ਤਿੰਨ, ਤਿੰਨ, ਚਾਰ, ਚਾਰ ਸਾਲ ਦਾ ਫ਼ਰਕ ਹੈਗਾ। ਉਹਨੇ ਉਹਦੇ ਵਿੱਚ ਹੈ ਉਹਦੇ ਹੋਰ ਮੇਰੇ ਚ ਹੈਗੇ ਦਸ ਸਾਲ ਦਾ ਫਰਕ।
ਚਲੋ ਠੀਕ ਐ। ਓਕੇ, ਮੈਂ ਕਰਦੀ ਆਂ।
ਹਾਂਜੀ, ਹਾਂਜੀ ਠੀਕ ਏ ਜੀ, ਓਕੇ ਜੀ।
ਸਾ ਸ੍ਰੀ।
ਬਾਏ ਜੀ, ਸਤਿ ਸ੍ਰੀ ਅਕਾਲ ਜੀ।